ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
ਠੀਕ ਹੈ ਠੀਕ ਆ ਤੁਸੀਂ ਦੱਸੋ
ਤੁਹਾਡੀ ਨਾ ਆਵਾਜ਼ ਥੋੜੀ ਬਹੁਤ ਘੱਟ ਆਉਦੀ ਆ
ਹਾਂਜੀ ਅਵਾਜ਼ ਘੱਟ ਕਿਉਂ ਆ ਰਹੀ ਹੁਣ ਆ ਰਹੀ ਆ
ਹਾਂਜੀ ਹਾਂਜੀ
ਹਾਂਜੀ
ਗੱਲ ਕਰਦੇ ਹਾਂ ਸਵੇਰੇ ਜਲਦੀ ਹਾਂਜੀ ਆ ਰਹੀ ਆਵਾਜ਼
ਹਾਂਜੀ ਹਾਂਜੀ
ਹਾਂਜੀ ਸਵੇਰੇ ਨਾ ਸਵੇਰ ਦੇ ਜਿਸਦਾਂ ਜਲਦੀ ਉੱਠਣ ਚੰਗੀ ਆਦਤ ਹੁੰਦੀ ਹੈਨਾ ਪਰ ਇਹਦੇ ਕਦੋਂ ਫਾਇਦਾ ਮੰਦ ਕੀ ਗ ਤੇ ਰਾਤ ਨੂੰ ਪੂਰੀ ਨੀਂਦ ਜਦੋਂ ਰਾਤ ਨੂੰ ਪੂਰੀ ਨੀਂਦ ਲੈਂਦੇ ਇਸ ਲਈ ਅੱਜ ਕੱਲੁ ਇਹਨਾਂ ਦੇ ਫ਼ੈਦੇ ਤੇ ਨੁਕਸਾਨ ਬਾਰੇ ਗੱਲ ਕਰਾਂਗੇ ਸਵੇਰ ਦੀ ਸਵੇਰ ਦੇ ਜਲਦੀ ਉੱਠਣ ਦੇ ਕੀ ਫੈਦੇ ਨੇ ਤੈਨੂੰ ਨੁਕਸਾਨ ਕੀਏ ਠੀਕ ਹੈ
ਹਾਂਜੀ
ਜਿਵੇਂ ਸਵੇਰੇ ਜਲਦੀ ਉਠਣ ਦੇ ਫਾਇਦੇ ਹੋ ਗਏ ਹੈਨਾ ਦਿਨ ਸ਼ੁਰੂਆਤ ਚੰਗੀ ਹੋਂਦੀ ਆ ਸਵੇਰ ਦਾ ਸਮਾਂ ਸ਼ਾਂਤ ਹੁੰਦਾ ਤੇ ਇਸ ਕਰਕੇ ਕੰਮ ਯੋਜਨਾ ਬਣਾਉਣ ਲਈ ਵੀ ਵਧੀਆ ਸਮਾਂ ਮਿਲਦਾ ਹੈਨਾ
ਹਾਂਜੀ ਹਾਂਜੀ ਜਿਵੇਂ ਸਮੇਂ ਦੀ ਬਚ ਇਹ ਆ ਸਵੇਰੇ ਜਲਦੀ ਉੱਠ ਉੱਠਣ ਨਾਲ ਸਾਡੀ ਸਮੇਂ ਦੀ ਬੱਚਤ ਹੋ ਜਾਂਦੀ ਹੈ ਨਾ ਜਲਦੀ ਉੱਠਣ ਨਾਲ ਪੜ੍ਹਾਈ ਵੀ ਬੱਚਿਆਂ ਦੀ ਵਧੀਆ ਹੋ ਜਾਂਦੀ ਹੈ ਅਤੇ ਕੰਮ ਵੀ ਸਾਡੇ ਟਾਈਮ ਸਿਰ ਖਤਮ ਹੋ ਜਾਂਦੇ ਆ ਸਾਰੇ ਹੈਨਾ ਜੀ ਜੇ ਅਸੀਂ ਕਸਰਤ ਵਗੈਰਾ ਕਰਨੀ ਹੋਵੇ ਉਹਦੇ ਵਾਸਤੇ ਵੀ ਸਾਨੂੰ ਵੱਧ ਟਾਈਮ ਮਿਲ ਜਾਂਦੈ ਦਾ ਬਸ ਸਵੇਰੇ ਜਲਦੀ ਉੱਠਣ ਦੇ ਨਾਲ
ਅਸੀਂ ਕਿਹਾ ਇਹ ਨਾਲ ਨਾ ਸਾਡਾ ਮਨ ਵੀ ਇੱਕਦਮ ਸ਼ਾਂਤ ਰਹਿੰਦਾ ਸਵੇਰੇ ਰੌਲਾ ਵੀ ਘੱਟ ਹੁੰਦਾ ਧਿਆਨ ਵੀ ਛੇਤੀ ਲੱਗ ਜਾਂਦਾ ਹਰ ਇੱਕ ਸਾਈਡ ਤੇ ਹੈਨਾ ਤੇ ਸੋਚਣ ਵਿੱਚ ਵੀ ਮਦਦ ਮਿਲਦੀ ਸਾਨੂੰ
ਹਾਂਜੀ ਹਾਂਜੀ ਬਿਲਕੁਲ ਜਿੱਦਾਂ ਨਾ ਕਸਰਤ ਲਈ ਸਾਨੂੰ ਜ਼ਿਆਦਾ ਟਾਈਮ ਮਿਲ ਜਾਂਦਾ ਅਗਰ ਅਸੀਂ ਕੋਈ ਕਸਰਤ ਕਰਨੀ ਹੋਵੇ ਕੋਈ ਯੋਗਾ ਕਰਨਾ ਹੋਵੇ ਕਿਸੇ ਨੇ ਜਿੰਮ ਜਾਣਾ ਹੁੰਦਾ ਵਾ ਹੈ ਨਾ ਜੀ ਉਹਦੇ ਵਿੱਚ ਵੀ ਸਾਨੂੰ ਟਾਈਮ ਮਿਲ ਜਾਂਦਾ ਵਾ ਖੁੱਲ੍ਹਾ
ਹਾਂਜੀ ਜਿਵੇਂ ਪੜ੍ਹਾਈ ਵਿੱਚ ਵੀ ਹੈ ਨਾ ਤੇ ਕੰਮ ਵਿੱਚ ਧਿਆਨ ਵਿੱਚ ਵਾਧਾ ਹੋ ਜਾਂਦਾ ਵਾ ਹੈਨਾ ਜਿਵੇਂ ਦਿਮਾਗ ਨਾਲ ਕੰਮ ਕੋਈ ਤਾਜ਼ਾ ਦਿਮਾਗ ਹੋਵੇ ਉਹਦੇ ਨਾਲ ਕੰਮ ਕਰਨ ਦੀ ਕਾਗਰਤਾ ਦਾ ਹੀ ਮਤਲਬ ਬਹੁਤ ਵਧੀਆ ਬਹਿ ਜਾਂਦੀ ਹੈ ਹੈਨਾ
ਹਾਂਜੀ ਹਾਂਜੀ ਪੜ੍ਹਾਈ ਚ ਤੇ ਚਲੋ ਵਾਧਾ ਹੋ ਜਾਂਦਾ ਜਿੱਦਾਂ ਜਦੋਂ ਬੱਚੇ ਸਵੇਰੇ ਸ਼ਾਂਤ ਮਾਹੌਲ ਵਿੱਚ ਪੜ੍ਹਾਈ ਕਰਦੇ ਆ ਨਾ ਤੇ ਉਹ ਉਹ ਬੱਚਿਆਂ ਨੂੰ ਜ਼ਿਆਦਾ ਦੇਰ ਤੱਕ ਯਾਦ ਰਹਿੰਦਾ ਵਾ।
ਹਾਂਜੀ, ਬਿਲਕੁਲ, ਹਾਂਜੀ।
ਨਾਲੇ ਕੋਈ ਵੀ ਆਪਾਂ ਕੰਮ ਕਾਰ ਕਰਦੇ ਹਾਂ ਉਹਦੇ ਵਿੱਚ ਸਾਡਾ ਧਿਆਨ ਜਾਦਾ ਹੁੰਦਾ ਵਾ।
ਹਾਂਜੀ, ਜਿਵੇਂ ਨਾ ਰੋਜ਼ ਇਕ ਸਮੇਂ ਉਠ ਮਸ ਕਿਹੜੀ ਘੜੀ ਇੱਕਦਮ ਠੀਕ ਏ ਮ ਹੈਗੀ ਏ ਨਾ ਘੜੀ ਵੀ ਠੀਕ ਰਹਿਣ ਸਾਨੂੰ ਮਦਦ ਮਿਲਦੀ ਉਹਦੀ।
ਹਾਂਜੀ, ਹਾਂਜੀ, ਜਿਵੇਂ ਸਵੇਰੇ ਆਪਾਂ ਇਹਦੇ ਚਲੋ ਨੁਕਸਾਨ ਵੀ ਸਾਨੂੰ ਹੈਗੇ ਆ ਜਿੱਦਾਂ ਜੇ ਸਵੇਰੇ ਅਸੀਂ ਜਲਦੀ ਨਾ ਉੱਠੀਏ ਉਹਦੇ ਨਾਲ ਏ ਹੈ ਕਿ ਸਾਡੇ ਸਰੀਰ ਨੂੰ ਥਕਾਵਟ ਬੋਤ ਹੋ ਜਾਂਦੀ ਹਏ ਨਾ ਕਿ ਬੰਦਾ ਦੇਰ ਰਾਤ ਨੂੰ ਜਦੋਂ ਜਲਦੀ ਸੌਂਦਾ ਵਾ ਤੇ ਸਰੀਰ ਨੂੰ ਉਹ ਐਨਰਜੀ ਨੀ ਮਿਲਦੀ ਸਵੇਰੇ ਉੱਠ ਕੇ। ਹਾਂਜੀ, ਸੁਸਤ ਸੁਸਤ ਸਰੀਰ ਰਹਿੰਦਾ ਵਾ ਜਿੱਦਾਂ ਸਾਰਾ ਦਿਨ।
ਹਾਂਜੀ, ਬਿਲਕੁਲ ਧਿਆਨ ਵੀ ਮਤਲਬ ਬਹੁਤ ਘੱਟ ਹੋ ਸਕ ਘੱਟ ਹੋ ਜਾਂਦਾ ਨਾ। ਤੇ ਨੀਂਦ ਦੀ ਕਮੀ ਨਾਲ ਪਣਾਈ ਹੀ ਤੇ ਮਨ ਵੀ ਮਤਲਬ ਕੰਮ ਵੀ ਸਾਡਾ ਮਨ ਨੀ ਲੱਗਦਾ ਕੋਈ ਕੰਮ ਕਾਰ ਵੀ ਕਰ ਲਓ ਤੇ ਸਾਡਾ ਉਹਦੇ ਮਨ ਨੀ ਲੱਗੇਗਾ
ਹਾਂਜੀ, ਹਾਂਜੀ, ਜਿੱਦਾਂ ਹੁਣ ਜਦੋਂ ਸਾਡੀ ਨੀਂਦ ਨੀ ਪੂਰੀ ਹੋਈ ਤੇ ਉਹ ਨਾ ਸਾਰਾ ਦਿਨ ਮੂਡ ਫਿਰ ਖ਼ਰਾਬ ਰਹਿੰਦ ਦਾ ਵਾ ਚਿੜਚਿੜਾਪਨ ਵੱਧ ਜਾਂਦਾ ਵਾ, ਤੇ ਉਹ ਜਿਹੜੀਆਂ ਤਨਾਜ ਜਿਸ ਤਰ੍ਹਾਂ ਟੈਨਸ਼ਨਾਂ ਹੁੰਦੀਆਂ ਵਾ ਕਈ ਫੇਰ ਉਹ ਜਾਂਦਿਇਆ ਵੱਧ
ਹਾਂਜੀ, ਬਿਲਕੁਲ ਸਰੀਮ ਨੂੰ ਰਾਮ ਨ ਮਿਲਿਆ ਤੇ ਮਤਲਬ ਇਹਨਾ ਸਾਡੇ ਸਰੀਰ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦੇ ਬਿਮਾਰੀਆਂ ਵੀ ਲੱਗ ਜਾਂਦੀਆਂ ਲਗਾਤਾਰ ਨੀਂਦ ਨਾ ਮਤਲਬ ਲੈਣ ਨਾਲ ਵੀ ਸਰੀਰ ਦੀ ਊਰਜਾ ਘੱਟ ਹੋ ਜਾਂਦੀ ਹੈ ਹਨਾ। ਇਮੀਿਊਨਿਟੀ ਸਿਸਟਮ ਸਾਡਾ ਵੀਕ ਹੋ ਜਾਂਦਾ ਬਿਲਕੁਲ।
ਹਾਂਜੀ, ਜਿੱਦਾਂ ਸਹੀ ਗੱਲ ਆ, ਸਾਨੂੰ ਸਵੇਰੇ ਟੈਮ ਸਿਰ ਉੱਠਣ ਵਾਸਤੇ ਨਾ ਥੋੜਾ ਰਾਤ ਨੂੰ ਸਮੇਂ ਸਿਰ ਸੋਣਾ ਚਾਹੀਦਾ ਵਾ, ਅਗਰ ਅਸੀਂ ਚਉਣੇ ਹਾਂ ਕਿ ਸਵੇਰੇ ਜਲਦੀ ਉੱਠੀਏ ਤੇ ਫੇਰ ਸਾਨੂੰ ਰਾਤ ਨੂੰ ਥੋੜ੍ਹਾ ਛੇਤ
ਬਿਲਕੁਲ ਜੀ ਰੋਜ਼ ਹਰ ਇੱਕ ਇੱਕ ਸਮੇਂ ਤੋਂ ਉੱਠਣ ਦੀ ਕੋਸ਼ਿਸ਼ ਹੀ ਕਰਨੀ ਚਾਹੀਦੀ ਸਮੇਂ ਸਿਰ ਹਨਾ ਰਾਤ ਨੂੰ ਜਲਦੀ ਸੋ ਕੇ ਦਿਨ ਟਾਈਮ ਸ ਉੱਠੋ
ਹਾਂਜੀ, ਬਾਕੀ ਜਿੱਦਾਂ ਇਹ ਵਾ ਕਿ ਸਵੇਰੇ ਅਸੀਂ ਅਗਰ ਜਲਦੀ ਉੱਠਦੇ ਹਾਂ ਤੇ ਉਹ ਉਸ ਟੈਮ ਦੇ ਸਾਨੂੰ ਕਸਰਤ ਕਰਨੀ ਚਾਹੀਦੀ ਐ ਸੈਰ ਕਰਨੀ
ਬਿਲਕੁਲ, ਸਹੀ ਕਹਿ ਰੇ ਹ, ਕਰਨੀ ਚਾਹੀਦੀ ਐ। ਅਚਾਨਕ ਬੋਤ ਜਲਦੀ ਉੱਠਣ ਦੀ ਬਜਾਏ ਹੌਲੀ ਹੌਲੀ ਸਮਾਂ ਬਦਲੋ ਆਪਣਾ ਹਨਾ। ਪੰਦਰਾਂ ਮਿੰਟ ਪਹਿਲਾਂ ਉੱਠਣਾ ਚਾਹੀਦਾ ਆ।
ਹਾਂਜੀ, ਪੰਦਰਾਂ ਕੁ ਮਿੰਟ, ਹਾਂਜੀ, ਪਹਿਲੋ ਜਾਣਾ ਚਾਹੀਦਾ ਵਾ ਜਦੋਂ ਵੀ ਸਾਡਾ ਕੋਈ ਕੰਮ ਅਸੀਂ ਸ਼ੁਰੂ ਕਰਨਾ ਹੋਵੇ, ਹਾਂਜੀ। ਜੀ।
ਬਾਕੀ ਸਵੇਰੇ ਜਲਦੀ ਉੱਠਣ ਦੇ ਹੋਰ ਫੈਦੇ ਵੀ ਆ ਹਨਾ। ਪੂਰੀ ਨੀਂਦ ਲੈ ਕੇ ਉ ਜਾਵੇ ਤਾਂ ਸਰੀਰਸ ਬਹੁਤ ਜ਼ਿਆਦਾ ਫਾਇਦੇਮੰਦ ਹੈਗਾ ਵਾ ਸਰੀਰ ਜਲਦੀ ਮਤਲਬ ਸਰੀਰ ਸਿਰਫ਼ ਜਲਦੀ ਉੱਠਣਾ ਹੀ ਨਹੀਂ ਸਿਹਤਮੰਦ ਦੀ ਨੀਂਦ ਆਦਤ ਬਣਾਉਣ ਪੂਰਨ ਕਮ ਹੇਗਾ ਏ।
ਹਾਂਜੀ। ਹਾਂਜੀ, ਹਾਂਜੀ, ਸਵੇਰ ਦਾ ਸਮਾਂ ਨਾ ਜਿਹੜਾ ਹੈਗਾ ਵਾ ਉਹ ਦਿਨ ਦਾ ਸਭ ਤੋਂ ਸ਼ਾਂਤ ਅਤੇ ਸੁਹਾਵਨਾ ਸਮਾਂ ਮੰਨਿਆ ਜਾਂਦਾ ਵਾ ਵੈਸੇ। ਪੁਰਾ ਜਿੱਦਾਂ ਕਿ ਪੁਰਾਣੇ ਸਮੇਂ ਹੁੰਦੇ ਸੀ ਹਨਾ ਸਾਡੇ ਬਜ਼ੁਰਗ ਸਾਨੂੰ ਕਹਿੰਦੇ ਹੁੰਦੇ ਕਿ ਸਵੇਰੇ ਜਲਦੀ ਉੱਠੋ। ਹਾਂਜੀ, ਸਵੇਰੇ ਜਲਦੀ ਉੱਠਣ ਨਾਲ ਆਪਣੇ ਦਿਨ ਦੀ ਸ਼ੁਰੂਆਤ ਚੰਗੀ ਹੁੰਦੀ ਆ।
ਬਿਲਕੁਲ, ਸਹੀ ਕਿਹਾ, ਦਿਨ ਦੀ ਸ਼ੁਰੂਆਤ ਬਹੁਤ ਵਧੀਆ ਹੁੰਦੀ ਐ ਟੈਮ ਸਿਰ ਉੱਠੋ ਿਵੇਂ ਅਸੀਂ ਸਵੇਰੇ ਨਾਸ਼ਤਾ ਬਣਾ ਜਿਹੜਾ ਪੈਂਸਰ ਵੀ ਖਾ ਲਈਏ ਨਾ ਸਾਡੇ ਉਹਦੇ ਏ ਬੜੇ ਫਾਇਦੇ ਹੁੰਦੇ ਕਿ, ਤੁਹਾਡਾ ਖਾਣਾ ਖਾਧਾ ਈ ਬੜੀ ਛੇਤੀ ਡੇਜਸਟ, ਹੁੰਦਾ ਨਾ,?
ਹਾਂਜੀ ਹਾਂਜੀ
ਹਾਂਜੀ, ਸਾਡੇ ਨਾ ਡਾਇਟ ਦੀ ਰੋਟੀਨ, ਵੀ ਬਹੁਤ ਵਧੀਆ, ਬਣ ਜਾਂਦੀ ਸਵੇਰ ਦੇ ਟਾਇਮ ਨਾਲ।
ਹਾਂਜੀ ਹਾਂਜੀ ਬਿਲਕੁਲ, ਜਿੱਦਾਂ ਨਾਾ ਹਰ ਆਦਤ ਵਧੀਆ, ਹੁੰਦੀ ਆ? ਅਤੇ? ਜੇ, ਇਸਨੂੰ ਗ਼ਲਤ ਤਰੀਕੇ ਨਾਲ ਆਪਾਂ ਚੱਲੀਏ ਕਿ, ਹਨਾ ਰਾਤ, ਨੂੰ ਲੇਟ ਸੋਈਏ ਤੇ ਸਵੇਰੇ ਲੇਟ ਉੱਠੀਏ। ਉਹ ਫੇਿਰ ਬਹੁਤ ਜਿਆਦਾ ਨੁਕਸਾਨ, ਹੋ ਜਾਂਦਾ ਸਾਡੇ ਕੰਮ ਕਾਰ ਦਾ?
ਹਾਂਜੀ ਹਾਂਜੀ ਬਿਲਕੁਲ ਸਹੀ ਕਿਆ, ਬਾਕੀ ਇਹ ਕਿ ਦਿਮਾਗ ਤਾਜ਼ਾ ਹੁੰਦਾ ਏ, ਇਹਦੇ ਵਿੱਚ ਵਿਦਿਆਰਥੀਆਂ, ਵਾਸਤੇ ਪੜ੍ਹਾਈਆਂ ਵਿੱਚ ਮਦਦ ਵੀ ਮਿਲਦੀ ਏ। 'ਵਿਦਿਆਰਥੀਆਂ, ਨੂੰ ਵੀ ਸਵੇਰੇ ਸਵੇਰ ਦਾ ਮਤਲਬ, ਜਿਹੜਾ ਸਮਾਂ ਪੜ੍ਹਾਈ ਵਾਸਤੇ ਬਹੁਤ ਵਧੀਆ ਵਾ, ਕਿਉਂਕਿ? ਧਿਆਨ ਵੀ ਇਹਦੇ ਵਿੱਚ ਲੱਗ ਜਾਂਦਾ ਹੈ ਜਿਹੜੀ ਸਵੇਰ ਦੇ ਟਾਈਮ, ਸਾਡਾ ਦਿਮਾਗ ਤਾਜ਼ਾ ਹੁੰਦਾ ਵਾ, ਤਾਜ਼ੀ ਹਵਾ ਵੀ ਇੱਕ ਦਿਮਾਗ ਵਿੱਚ ਫਿਰਦੀ ਐ ਤੇ ਉਹਨਾਂ ਇੱਕ ਇੱਕ ਸਾਨੂੰ ਸਾਡੀ ਨਾਲ ਹੀ ਭੁੱਲਣ ਦੀ, ਜਿਸ ਤਰ੍ਹਾਂ ਇੱਕ ਸ਼ਕਤੀ ਹੁੰਦੀ ਨਾ, ਉਹ ਸਾਡੇ ਅੰਦਰ ਬਹੁਤ ਘੱਟ ਹੁੰਦੀ ਏ। ਹਰ ਇੱਕ ਚੀਜ਼, ਬ
ਜੀ ਹਾਂਜੀ, ਜਿੱਦਾਂ ਅਸੀਂ ਸਵੇਰੇ ਜਲਦੀ ਉੱਠਦੇ ਆ ਅਤੇ ਸਾਰੇ ਦਿਨ ਦੇ ਕੰਮ ਖਤਮ ਹੋ ਜਾਂਦੇ ਆ, ਤੇ ਆਪਣੀਆਂ, ਹਰ ਇੱਕ ਤਰੀਕੇ ਨਾਲ, ਆਪਣਾ ਸਾਰਾ ਕੰਮ ਕਰ ਸਕਦੇ ਆ। ਨਹੀਂ ਤੇ ਅ ਪਰ ਅਸੀਂ, ਲੇਟ ਉੱਠਾਂਗੇ, ਤੇ ਉਹ ਜਲਦਬਾਜੀ, ਵਿੱਚ ਸਾਰੇ ਕੰਮ ਹੁੰਦੇ ਆ।
ਹਾਂਜੀ।
ਹਾਂਜੀ, ਉਹ ਕੰਮ ਵੀ ਸਾਰੇ ਸਹੀ ਤਰ੍ਹਾ ਨੀ ਹੋ ਪਾਉਂਦੇ ਸਾਡੇ ਤੋਂ?
ਸਵੇਰੇ, ਉੱਠ ਕੇ ਜਿਵੇਂ, ਸੈਰ ਕਰੋ ਹਨਾ, ਇਹ ਸਾਡੀ ਸਿਹਤ, ਵਿੱਚ ਬਹੁਤ ਸੁਧਾਰ ਆਉਂਦਾ ਹਨਾ। ਯੋਗਾ ਕਰਨਾ, ਕਸਰਤ ਕਰਨਾ। ਸਰੀਰ ਨੂੰ। ਤੰਦਰੁਸਤ, ਰੱਖਣਾ ਵਿੱਚ ਵੀ ਮਦਦ ਮਿਲਦੀ ਹੈ। ਸਾਨੂੰ? ਸਵੇਰੇ ਤਾਜੀ ਹਵਾ, ਸਰੀਰ, ਤੇ ਮਨ, ਵਾਸਤੇ ਬਹੁਤ ਤਾਜ਼ਗੀ ਦਿੰਦੀ ਏ
ਹਾਂਜੀ, ਇੱਕ ਤੇ ਇਹ ਵੀ ਗੱਲ ਆ ਨਾ, ਜਦੋ ਸਵੇਰੇ ਜਲਦੀ, ਜਦੋਂ ਉਠਦੇ ਆ ਤੇ, ਸਵੇਰੇ ਵਾਤਾਵਰਨ ਸਾਰਾ ਸ਼ਾਂਤ ਹੁੰਦਾ ਵਾ, ਤੇ ਇਸ-ਇਸ ਟਾਈਮ, ਤੇ ਆਪਾਂ,? ਧਿਆਨ, ਪ੍ਰਾਰਥਨਾ, ਜਾਂ ਚੰਗੇ ਵਿਚਾਰਾਂ, ਬਾਰੇ ਵੀ ਸੋਚ ਸਕਦੇ ਆ।
ਬਿਲਕੁਲ ਸਹੀ ਕਿਹਾ, ਅਨੁਸ਼ਾਸਨ ਵਿੱਚ ਵੀ ਸਾਡੀ ਮਤਲਬ ਕਾਫੀ-ਕਾਫੀ ਬਣਦੀ ਐ, ਜਿਵੇਂ ਜਲਦੀ ਉੱਠਣ ਸਾਡੇ ਜੀਵਨ, ਵਿੱਚ ਅਨੁਸ਼ਾਸਨ, ਵੀ ਆਉਂਦਾ ਹਨਾ। ਤੇ ਕਈ ਲੋਕ, ਆਪਣੇ ਸਮੇਂ, ਦੀ ਕਦਰ ਕਰਨਾ ਵੀ ਸਿੱਖ ਸਕਦੇ ਨੇ।
ਹਾਂਜੀ, ਹਾਂਜੀ, ਬਿਲਕੁਲ। ਹਾਂਜੀ, ਬਾਕੀ ਇਹਦੇ ਨੁਕਸਾਨ ਵੀ ਹੋ ਜਾਂਦੇ ਆ? ਕਈ ਹਨਾ, ਜਿੱਦਾਂ ਆਪਾਂ, ਜੇਕਰ ਕੋਈ ਵਿਅਕਤੀ? ਅੱਧੀ ਰਾਤ, ਨੂੰ ਦੇਰ ਨਾਲ ਸੌਂਦਾ ਐ ਅਤੇ ਸਵੇਰੇ ਜਲਦੀ ਨਹੀਂ ਉੱਠਦਾ? ਤੇ ਉਸਦੀ, ਨੀਂਦ ਨਹੀਂ ਪੂਰੀ ਹੁੰਦੀ। ਉਸ ਨਾਲ ਉਹਨੂੰ ਥਕਾਵਟ, ਬਹੁਤ ਮਹਿਸੂਸ
ਬਿਲਕੁਲ ਜੀ, ਥਕਾਵਟ ਬਹੁਤ ਮਹਿਸੂਸ ਹੁੰਦੀਆਂ ਦੂਜਿਆ ਨਾਲ ਇੱਕ ਹੋਰ ਵੀ ਨੁਕਸਾਨ ਨੇ, ਆਪਾਂ ਇੱਕ ਬਹੁਤ ਸਾਰੇ ਨੁਕਸਾਨ ਆ, ਸਰੀਰ ਉੱਤੇ ਵੀ ਅਸਰ ਪੈਂਦਾ ਏ ਲਗਾਤਾਰ ਨੀਂਦ, ਘੱਟ? ਡਾਇਟ, ਲੈਣ ਦੇ ਨਾਲ ਵੀ ਸਾਡੇ ਸਰੀਰ ਦੀ ਊਰਜਾ। ਜਿਹੜੀ ਹੁੰਦੀ, ਇਮਿਊਨਿਟੀ ਉਹ ਘੱਟ ਰਹਿੰਦੀ ਆ। ਕੰਮ ਦੀ ਸਮਰੱਥਾ, ਕਰਨ ਲਈ ਮਤਲਬ, ਉਹ ਪ੍ਰਭਾਵਿਤ ਹੋ ਸਕਦੀ ਆ।
ਹਾਂਜੀ, ਹਾਂਜੀ, ਇਹ ਵੀ ਨੁਕਸਾਨ ਇੱਕ ਇਹਦਾ ਇਹ ਵੀ ਹੈਗਾ ਜਿੱਦਾਂ ਚਿੜਚਿ ੜਾਪਨ ਆ ਜਾਦ ਜਾਂਦਾ ਵਾ ਨਾ, ਬੰਦੇ ਦੇ ਅੰਦਰ ਤੇ ਉਹਦਾ ਮੂਡ ਬਹੁਤ ਮੂਡ ਖ਼ਰਾਬ, ਰਹਿੰਦਾ ਵਾ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਉਹਨੂੰ ਗੁੱਸਾ ਆ ਜਾਂਦਾ।
ਬਿਲਕੁਲ, ਜੀ ਧਿਆਨ ਦੇ ਕਮੀ ਵੀ ਹੋ ਜਾਂਦੀ ਐ ਨਾ, ਜਿੱਦਾ ਜੇਕਰ ਅਸੀਂ ਪੂਰਾ ਸਰੀਰ ਨੂੰ ਆਰਾਮ, ਨਾ ਦੀਏਏ ਨਾ ਤੇ ਆਪ ਪਾਈ ਤੇ ਕੰਮ ਵਿੱਚ ਬਿਲਕੁਲ ਧਿਆਨ ਵੀ ਹਾਡਾ ਲੱਗਦਾ ਨੀ ਆ, ਹਰ ਚੀਜ਼ ਵਿੱਚ ਮੁਸ਼ਕਲਾਂ ਆਉਣ ੀਆਂ
ਹਾਂਜੀ, ਜਿੱਦਾਂ ਅਸੀਂ? ਅਸੀਂ ਅਗਰ ਸਵੇਰੇ ਜਲਦੀ ਉਠਾਂਗੇ ਤਾਂ ਆਪਣੇ ਬੱਚਿਆਂ ਨੂੰ ਵੀ ਉਹੀ ਚੀਜ਼ਾਂ ਸਿਖਾ ਸਕਦੇ ਆ ਸਾਡੇ ਬੱਚੇ ਬੱਚੇ ਵੀ ਫੇਰ ਓਦਾਂ ਈ ਸਵੇਰੇ ਜਲਦੀ ਉੱਠਣਗੇ। ਉਹਨਾਂ ਦਾ ਵੀ ਜ਼ਿੰਦਗੀ ਦਾ ਤਰੀਕਾ ਥੋੜ੍ਹਾ ਵਧੀਆ ਹੋ ਜੇਗਾ।
ਹਾਂਜੀ ਹਾਂਜੀ।
ਹਾਂਜੀ।
ਇਹ ਸਵੇਰੇ ਜਲਦੀ ਉੱਠਣਾ ਤੇ ਬਹੁਤ ਚੰਗੀ ਆਦਤ ਹੈਗੀ ਆ।
ਹੂੰ।
ਪਰ ਉਸਦੇ ਲਈ ਸਾਨੂੰ ਰਾਤ ਨੂੰ ਛੇਤੀ ਵੀ ਸੋਣਾ
ਹਾਂਜੀ ਹਾਂਜੀ। ਹਾਂਜੀ ਇੱਕ ਸਿਹਤਮੰਦ ਜਿਹੜਾ ਵਿਅਕਤੀ ਐ ਉਹਨੂੰ ਆਪਣੀ ਉਮਰ ਦੇ ਅਨੁਸਾਰ ਹੀ ਨੀਂਦ ਪੂਰੀ ਲੈਣੀ ਚਾਹੀਦੀ ਐ ਹੈਨਾ ਜਲਦੀ ਉੱਠਣ ਦੀ ਆਦਤ ਹੋਲੀ ਹੋਲੀ ਬਣਾਉਣੀ ਚਾਹੀਦੀ ਐ। ਇਹ ਨੀ ਕਿ ਅਸੀਂ ਇਹੀ ਕਮ ਵੀ ਅਸੀਂ ਅੱਜ ਵੀ ਤਾਂ ਕਰ ਲਈਏ ਅਸੀਂ ਕੱਲ ਏ ਕੰਮ ਕਰਨਾ ਅਸੀਂ ਫ ਉੱਠਣਾ ਹੀ ਉੱਠਣਾ ਨੀਂਦ ਪੂਰੀ ਨਾ ਹੋਵੇ ਤੇ ਉੱਠ ਕੇ ਚਲੇ ਜਾਂਦੇ ਆ ਹਨਾ ਤੇ ਉਹਦੇ ਨਾਲ ਵੀ ਸਾਡਾ ਸਰੀਰ ਸਾਰਾ ਦਿਨ ਥਕਾਵਟ ਨਾਲ ਹੀ ਗਿਰਦਾ ਹੈ ਹ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿੱਦਾਂ ਮੇਨ ਗੱਲ ਇਹੀ ਹੈ ਕਿ ਸਾਡੇ ਸਾਰੇ ਕੰਮ ਲੇਟ ਹੋ ਜਾਂਦੇ ਆ ਅਗਰ ਅਸੀਂ ਲੇਟ ਉੱਠਦੇ ਹਾਂ ਨਾ ਸਾਡਾ ਕੋਈ ਵੀ ਕੰਮ ਟਾਈਮ ਸਿਰ ਨਹੀਂ ਖਤਮ ਹੁੰਦਾ ਤੇ ਸਾਰਾ ਦਿਨ ਇਸ ਤਰ੍ਹਾਂ ਹੀ ਨਿਕਲ ਜਾਂਦਾ ਵਾ ਕੰਮ ਕਰਦਿਆਂ ਕਰਦਿਆਂ ਹਨਾ
ਸਰੀਰ ਆਪਣੀ ਪੜ੍ਹਾਈ ਦੇ ਵਿਚ ਹਨਾ ਹ ਕੰਮ ਵਿੱਚ ਧਿਆਨ ਨੀ ਲੱਗਦਾ ਔਖਾ ਹੁੰਦਾ ਇਹ ਚੀਜ਼ਾਂ ਦਾ ਲਈ ਜਾਨਾਂ ਹੁਣ ਵੀ ਨੀਂਦਰ ਸਾਰਾ ਰਾਤ ਨੂੰ ਵੀ ਅਗਰ ਸੀਂ ਲੇਟ ਸੋਵਾਂਗੇ ਜਿਵੇਂ ਸਾਡੇ ਕੋਲ ਅਸੀਂ ਜਿੰਨਾ ਮਰਜੀ ਕੋਸ਼ਿਸ਼ ਕਰ ਲਈਏ ਕੱਲ ਆਹ ਕੰਮ ਤੇ ਜਾਣਾ ਸੀ ਇਨੇ ਵਜੇ ਉਠਨਾ ਉਹ ਸਾਡਾ ਉੱਠਿਆ ਨੀ ਜਾਏਗਾ ਅਗਰ ਉੱਠ ਵੀ ਜਾਵਾਂਗੇ ਨਾ ਤੇ ਫੇਰ ਸਾਰਾ ਦਿਨ ਸ਼ਰੀਰ ਡਿੱਗਦਾ ਹੀ ਰਹੇਗਾ
ਬਾਕੀ ਹਾਂਜੀ ਬਾਕੀ ਗੱਲ ਇਹੀ ਹੈ ਕਿ ਸਵੇਰੇ ਜਲਦੀ ਉੱਠਣਾ ਨਾ ਜਿਹੜਾ ਜੀਵਨ ਨੂੰ ਸੁਧਾਰ ਸੁਧਾਰਨ ਵਾਲੀ
ਹਾਂਜੀ ਹਾਂਜੀ ਸਾਨੂੰ ਕਈਂ ਆਦਤਾਂ ਸੁਧਾਰਨੀਆਂ ਚਾਹੀਦੀਆਂ ਵਾ।
ਹਾਂਜੀ ਪੂਰੀ ਨੀਂਦ ਲੈ ਕੇ ਸਵੇਰੇ ਜਲਦੀ ਉੱਠਦੇ ਆ ਤੇ ਫਿਰ ਇਸ ਕਰਕੇ ਸਾਨੂੰ ਸਮੇਂ ਦੀ ਕਦਰ ਵੀ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਸ਼ਰੀਰ ਬਿਲਕੁਲ ਤੰਦਰੁਸਤ ਰਹੇ ਤੇ ਠੀਕ ਰਹੇ
ਧੰਨਵਾਦ ਜੀ ਧੰਨਵਾਦ
ਓਕੇ ਜੀ ਧੰਨਵਾਦ ਜੀ